ਸਤਿ ਸ੍ਰੀ ਅਕਾਲ ਵੀਰ ਜੀ, ਕੀ ਹਾਲ ਚਾਲ ਨੇ?
ਹੋਰ ਤੁਸੀਂ ਸੁਣਾਓ ਠੀਕ-ਠਾਕ?
ਬਸ ਸਭ ਵਧੀਆ, ਹੋਰ ਘਰ ਪਰਿਵਾਰ ਸਭ ਠੀਕ ਏ?
ਹਾਂਜੀ ਸਭ ਵਧੀਆ ਜੀ ਸਭ ਵਧੀਆ।
ਹਾਂਜੀ ਹੋਰ-ਹੋਰ ਉੱਧਰ ਦਾ ਮੌਸਮ ਕੀ ਚੱਲ ਰਿਹਾ ਅੱਜ-ਕੱਲ੍ਹ?
ਮੌਸਮ ਦਾ ਤੇ ਬਸ ਇਸ ਤਰ੍ਹਾਂ ਹੀ ਐ ਜੀ ਸਵੇਰ ਦਾ ਪਹਿਲੇ ਗਰਮੀ ਬੜੀ ਸੀ ਹੁਣ ਝੜ ਬਣਿਆ ਹੋਇਆ ਹੈਗਾ ਮੌਸਮ ਦਾ ਪਤਾ ਹੀ ਲੱਗਦਾ ਜੀ। ਅੱਜ-ਕੱਲ ਪਤਾਂ ਈ ਐ ਮੌਸਮ ਬੜਾ ਗਰਮ ਗਰਮੀ ਬਹੁਤ ਹੋਈ ਦੀ ਐ, ਦੋ ਚਾਰ ਦਿਨਾਂ ਤੋਂ ਨਾ ਬਹੁਤ ਜ਼ਿਆਦਾ ਹੋਇਆ ਦਾ ਤਾਪਮਾਨ।
ਹੂੰ,
ਕਦੇ ਨਾ ਇਨਵਾਇਰਮੈਂਟ ਜਿਹੜਾ ਹੈਗਾ ਨਾ ਹਾਂ ਇਨਵਾਇਰਮੈਂਟ ਜਿਹੜਾ ਖ਼ਰਾਬ ਹੋ ਰਿਹਾ ਨਾ ਇਹ ਵੀ ਜਿਹੜਾ ਹੋ ਰਿਹਾ ਐ, ਜਿਹੜੀ ਬਸ ਇਨਵਾਇਰਮੈਂਟ ਜਿਹੜੀ ਅ ਜੰਗ ਚੱਲਦੀ ਪਈ ਐ ਲੜਾਈਆਂ ਚੱਲਦੀਆਂ ਪਈਆਂ ਨਾ ਇਹਦੀ ਵਜ੍ਹਾ ਨਾਲ ਹਵਾਵਾਂ ਦਾ ਜਿਹੜਾ ਨਾ ਉਹ ਸਿਸਟਮ ਖ਼ਰਾਬ ਹੋ ਗਿਆ। ਕੁਛ ਸਾਡੇ ਐ ਧਰਤੀ ਦੇ ਉੱਪ ਉੱਪਰ ਜਿਹੜਾ ਇਹ ਨਾ, ਇਹਨਾਂ ਨੇ ਕੀਤਾ ਐ ਜਿਹੜਾ ਆਪਣਾ ਅ ਪੇੜ ਕੱਟ ਤੇ, ਤੇ ਜਿਹੜੀ ਪਲਾਸਟਿਕ ਹੈਗੀ ਇਹਦੇ ਨਾਲ ਕਿ ਇਨਵਾਇਰਮੈਂਟ ਜਿਹੜੀ ਐ ਨਾ ਬਹੁਤ ਜ਼ਿਆਦਾ ਪ੍ਰਭਾਵਿਤ ਹੋਈ ਐ ਜਿਹਦੇ ਨਾਲ ਮੌਸਮ ਜਿਹੜਾ ਐ ਨਾ ਜਲਦੀ ਗਰਮੀ ਜ਼ਿਆਦਾ ਪੈਣ ਲੱਗ ਗਈ ਪੇੜ ਕੱਟ ਹੋ ਗਏ ਨੇ ਹੁਣ ਠੀਕ ਐ ਨਾ। ਉਹਦੀ ਵਜ੍ਹਾ ਨਾਲ ਵੀ ਬੜਾ ਫ਼ਰਕ ਪੈਂਦਾ ਹੈਗਾ ਇਸ ਚੀਜ਼ਾਂ ਦਾ ਮਿੰਟੇ ਚ ਹੀ ਹੁਣ ਐ ਜਿਸ ਇਹ ਦਿਨਾਂ ਦੇ ਅੰਦਰ ਬਾਰਿਸ਼ ਦਾ ਪਤਾ ਹੀ ਨੀ ਲੱਗਦਾ ਕਦੋਂ ਬਾਰਿਸ਼ ਆ ਜਾਂਦੀ ਇੱਕ ਦੋ ਦਿਨ ਬਾਰਿਸ਼ ਹੁਣ ਪਿੱਛੇ ਵੀ ਲਿਖਿਆ ਤਾਂ ਸੀ ਮੌਸਮ ਦੇ ਵਿੱਚ ਦੋ ਚਾਰ ਦਿਨ ਬਾਰਿਸ਼ ਦੇ ਬਣੇ ਹੋਏ ਨੇ। ਦੇਖੋ ਬਾਰਿਸ਼ ਹਨਾ ਅੱਜ ਮੌਸਮ ਵੀ ਕੱਚਾ ਪੱਕਾ ਹੋਇਆ ਕਿਸੇ ਟਮ।
ਹਮ ਉਹਦੇ ਨਾਲ ਅੰਦਰ ਹੁੰਮਸ ਵੀ ਹੋ ਜਾਂਦੀ ਹੈ। ਗਰਮੀ ਅੰਦਰ ਇੱਕਦਮ।
ਇ ਇਹੀ ਚੱਕਰ ਬਸ।
ਹਮ
ਹੋਰ ਸੁਣਾਓ।
ਹੋਰ ਹਨੇਰੀ ਨੂੰ ਚੱਲਦੀ ਵੀ ਇੱਧਰ ਤੇ ਹਨੇਰੀ ਚੱਲਦੀ ਵੀ ਬੜੀ। ਤੂਫਾਨ ਆ ਰਿਹਾ।
ਹਾਂ ਬਸ ਉਹੀ ਚੱਕਰ ਹੈ ਨਾ ਪਤਾ ਨੀ ਲੱਗਦਾ ਜੀ ਸਾਡੇ ਇੱਧਰ ਮੌਸਮ ਐਵੇਂ ਹੀ ਹੋਇਆ ਬਸ ਬੱਦਲ। ਟਾਈਪ ਜ ਬਣੇ ਧੁਪ ਹੈਗੀ ਹੈ।
ਅਤੇ ਗਰਮੀ ਬਹੁਤ। ਸੀ ਹੁਣ ਇਕਦਮ ਹਾਂ ਹੁਣ ਇਕਦਮ ਹੀ ਮੌਸਮ ਚੇਂਜ ਹੋ ਗਿਆ। ਬਾਹਰ ਦੇਖਿਆ ਮੈਂ। ਇਕਦਮ ਹੀ ਚੇਂਜ ਹੋ ਗਿਆ ਮੌਸਮ।
ਮੌਸਮ ਤਾਂ ਤਾਂ ਹੀ ਲੱਗਦਾ ਹੈਗਾ ਮੌਸਮ ਗੰਦੇ ਮੰਦੇ ਮੌਸਮ ਕਰਕੇ ਸਰੀਰ। ਖਰਾਬ ਹੋ ਜਾਂਦੇ ਨੇ ਮਿੰਟੇ ਪਸੀਨਾ ਆ ਜਾਂਦਾ। ਤੇ ਮਿੰਟੇ ਚ ਹੀ ਆਪਣਾ।
ਬਸ ਉਹੀ ਤਬੀਅਤ ਖ਼ਰਾਬ ਹੋ ਜਾਂਦੀ ਏ।
ਇਹ ਇਹ ਮੌਸਮ ਗਰਤਸਰ ਦਾ ਹੀ ਮੌਸਮ ਕਰਦੇ ਨੇ। ਪਸੀਨਾ ਆਏ ਨਾ ਇਕਦਮ ਠੰਡਾ ਪਾਣੀ ਪੀ ਲਿਆ। ਗੱਲਾਂ ਫੜਿਆ ਜਾਂਦਾ ਜੀ ਇਕਦਮ। ਉਹ ਚੱਕਰ ਆਏ ਹੋ ਹੈ ਕਿ ਬਾਈ। ਨਹੀਂ ਕਰਦੇ ਬੱਚੇ ਪਰੇਜ਼ ਬਸ ਇਸ ਤਰ੍ਹਾਂ ਹੀ ਕੁਛ ਤਾਂ। ਬੱਚਿਆਂ ਦਾ ਬਸ ਹੁੰਦਾ ਵੀ ਆਏ ਨੇ ਫਟਾਫਟ ਗਰਮੀ ਚੋਂ ਤੇ। ਅ ਪਾਣੀ ਪਿਆਓ ਜੋ ਫਿਰ ਫਰਿੱਜ ਦੇ ਪਾਣੀ ਨੀ ਅੱਜ ਕੱਲ ਬਸ ਐਸ ਤਰ੍ਹਾਂ ਈ ਏ। ਫਰੀਜ਼ ਦਾ ਪਾਣੀ। ਪੀਣਾ ਫਰਿਜ ਦਾ ਪਾਣੀ ਪਤਾ ਕੀ ਨੁਕਸਾਨ ਕਰਦਾ ਓ ਘੜਿਆਂ ਆਲਾ ਕੰਮ ਤੇ ਹੋ ਗਿਆ ਖ਼ਤਮ। ਪੈਲੇ ਹੁੰਦਾ ਸੀ ਘੜੇ ਲੋਕੀ ਦੇ ਫਰਿੱਜ।
ਹਾਂਜੀ ਓ ਠੀਕ ਰੈਂਦਾ ਸੀਗਾ ਜੀ। ਹੂੰ-ਹੂੰ।
ਜੇੜ੍ਹੇ ਪਾਣੀ ਆਂਦੇ ਨੇ ਓ ਵੀ ਬਸ ਜਾਦਾ ਨਰਮ ਨੀ ਹੁੰਦੇ ਬਸ ਐਸ ਤਰ੍ਹਾਂ ਈ ਹੁੰਦੇ ਨੇ ਓ ਵੀ। ਬਾਕੀ ਮੌਸਮ ਦਾ ਐਸ ਤਰ੍ਹਾਂ ਈ ਐ ਚੱਲਦਾ ਪਿਆ ਵਾ ਜਿਸ ਤਰ੍ਹਾਂ।
ਹੂੰ।
ਹੋਰ।
ਹੋਰ ਬਸ ਹੋਰ ਤੁਹਾਡੇ ਉੱਧਰ ਵੀ ਆਂਦੇ ਨੇ। ਐ ਜੇੜ੍ਹੇ ਕੂੜਾ ਵਗੈਰਾ।
ਹਾਂਜੀ-ਹਾਂਜੀ ਆਂਦੇ ਨੇ ਸੁਰਕਸ਼ਾ ਵਾਲੇ ਹਾਂ ਬਸ ਅੱਜ ਕਲ਼। ਐ ਵੀ ਸਰਕਾਰ ਨੇ ਨਵਾਂ ਈ ਬਣਾ ਦਿੱਤਾ ਕੋਈ ਸਿਸਟਮ ਓ ਜੇੜਾ ਪਿੱਛੇ ਤੇ ਆਣੇ ਈ ਬੰਦ ਹੋਗੇ ਸਨ। ਫਿਰ ਹੁਣ ਦੁਬਾਰਾ ਆਣੇ ਸ਼ੁਰੂ ਹੋਏ ਨੇ। ਸਰਕਾਰਾਂ ਵੀ ਬਸ ਐਸ ਤਰ੍ਹਾਂ ਈ ਐ ਜੀ ਸਰਕਾਰ ਕਦੀ ਕੋਈ ਕੰਮ ਮਤਲਬ। ਨਵਾਂ ਛੇੜ ਦਿੰਦੀ ਕਦੇ ਕੋਈ ਨ ਅੱਜ ਕੱਲ ਇੱਕ ਏਨਾਂ ਨੇ ਓ। ਕੁੱਛ ਵੋਟਿੰਗ ਲਾਈਨ ਦਾ ਕੰਮ। ਚਿੜਿਆ ਹੋਇਆ ਹੈਗਾ ਕੋਈ ਪੁਰਾਣੀ ਵੋਟਾਂ ਜੇੜੀ ਪੁਰਾਣੇ ਘਰਾਂ ਦੇ ਵਿੱਚ। ਆਪਣਾ ਜੇੜ੍ਹੇ ਹੈਗੇ ਨੇ ਜਨਰੇਸ਼ਨ ਹੈਗੀ ਜਿਵੇਂ ਅ ਆਈ ਦੀ ਐ ਦੋ ਹਜਾਰ ਦੋ। ਤੋ ਬਾਦ ਦੀ ਜਨਰੇਸ਼ਨ ਵਗੈਰਾ ਓਦੇ ਅਕੋਰਡਿੰਗ। ਹੁਣ ਓ ਬਸ ਇਸ ਤਰ੍ਹਾਂ ਈ ਐ ਜੀ ਏਨਾਂ ਨੇ ਵੀ ਦੇਖਣਾ ਹੈਗਾ ਅਪਡੇਟ ਤੇ ਹੁੰਦੇ ਈ ਰੈਂਦੇ ਨਾ ਜੀ। ਨਾ ਕੁੱਛ ਨਵੀਂ ਚੀਜ਼ ਹੁੰਦੀ ਰੈਂਦੀ ਐ ਅਪਡੇਟਿੰਗ ਏ ਐ ਵੀ।
ਹਾਂਜੀ-ਹਾਂਜੀ।
ਹੋਰ ਰੋਟੀ-ਪਾਣੀ ਖਾਲੀ ਫੇਰ।
ਬਾਸ ਖਾਲੀ ਅਸੀਂ ਵੀ ਹੁਣੇ ਥੋੜੀ ਦੇਰ ਪੈਲੇ ਈ ਕੀਤੈ। ਆਏ ਸੀਗੇ ਬੱਚੇ ਨੂੰ ਰੋਟੀ ਖਵਾਈ ਫੇਰ ਆਪ ਆਏ। ਓਨਾ ਨੂੰ ਖਵਾਈ ਹੁਣ ਥੋੜੇ ਫ੍ਰੀ ਹੋ ਕੇ ਬੈਠੇ ਸੀਗੇ।
ਨਈ ਚਲੋ ਵਧੀਆ ਗੱਲ ਏ ਮੈਂ ਕਿਆ ਫੋਨ ਕਰਾਂ ਪੁੱਛਾਂ ਬੜੇ ਦਿਨ ਹੋਗੇ ਨੇ ਗੱਲ
ਹਾਂਜੀ, ਹਾਂਜੀ, ਹਾਂਜੀ ਹੋਰ? ਤੁਸੀਂ ਕੀ ਬਣਾਇਆ ਸੀਗਾ?
ਅਸੀਂ ਤੇ ਅੱਜ ਜੀ ਬਸ ਓ ਅ ਦਈ ਬਣਾਈ ਸੀਗੀ ਦਈ ਆਪਣਾ ਆਲੂ ਔਰ ਪਿਆਜ ਔਰ ਪਾ ਕੇ ਨਾ ਜੀ ਦਈ ਬਣਾਈ ਸੀ। ਬੋਤ ਵਧੀਆ ਬਨਾਦੀ ਏ ਘਰੇ।
ਅੱਛਾ, ਅੱਛਾ, ਅੱਛਾ, ਅਛਾ ਏ ਬੱਚੇ ਕੈਂਦੇ ਮੰਮਾ ਪਿਲਾਓ ਬਣਾਓ ਓਦੇ ਨਾਲ ਦਹੀਂ ਖਾਣੀ ਹੈਗੀ ਏ। ਮੈਂ ਕਿਆ ਠੀਕ ਐ ਸਬਜ਼ੀਆਂ ਸੁਬਜ਼ੀਆਂ ਪਾ ਕੇ ਪਲਾਓ ਬਣਾ ਕੇ ਦਿੱਤਾ ਬੱਚੇਆਂ ਨੂੰ। ਏਸਤੇ ਬਾਨੀ ਸਬਜ਼ੀ ਅੰਦਰ ਜਾਂਦੀ ਐ ਉਂਜ ਤਾਂ ਬੱਚੇ ਖਾਂਦੇ ਨੀ ਹੈਗੇ ਅਲੱਗ
ਬੋਤ ਵਧੀਆ ਨਾਲੇ ਬੱਚੇ ਬੱਚੇ ਅੱਜਕੱਲ੍ਹ ਨਾ ਸਬਜ਼ੀਆਂ ਖਾਂਦੇ ਵੀ ਨੀ ਐ ਤੇ ਬੜੀ ਅੱਛੀ ਗੱਲ ਹੈ ਕਿ ਪਲਾਓ ਵਿੱਚ ਸਬਜ਼ੀਆਂ ਪਾ ਕੇ ਓਹੋ ਜੀ ਬਣਾਤੀ।
ਹੂੰ, ਸ਼ਿਮਲਾ ਮਿਰਚ ਪਾਲੀ ਵਿੱਚ ਪਿਆ ਅ ਸੋਇਆਬੀਨ ਵਗੈਰਾ ਪਾ ਕੇ ਬੀਨਸ ਸ ਵਗੈਰਾ ਪਾ ਕੇ
ਓ ਵੀ ਅੱਛੀ ਬੀਨਸ, ਸੋਇਆਬੀਨ।
ਹੂੰ, ਉਂਝ ਬੱਚਿਆਂ ਨੂੰ ਬਣਾ ਕੇ ਦੋ ਨਈ ਖਾਂਦੇ। ਓਨਾਂ ਨੂੰ ਅੱਛੀ ਨੀ ਲੱਗਦੀ ਮੈ
ਬੱਚਿਆਂ ਨੂੰ ਨਾ ਆਪਣੇ ਸਾਬ ਨਾਲ ਈ ਟਾਲਣਾ ਪੈਂਦਾ ਹੈਗਾ ਬਸ ਓਹੀਓ ਗੱਲ ਐ ਨਾ ਬੱਚੇ ਬਈ ਐ ਚੀਜ਼ ਉਹਦੇ ਵਿੱਚ ਹੁਣ ਬੱਚੇ ਖਾ ਲੈਂਦੇ ਨੇ ਚਾਵਲਾਂ ਦੇ ਨਾਲ ਮਿਕਸ ਕਰਕੇ ਆਪਣਾ ਵਧੀਆ ਹੋ ਜਾਂਦਾ ਓ ਵੀ ਅਸੀਂ ਵੀ ਅਸੀਂ ਦਹੀਂ ਦੇ ਵਿੱਚ ਵੀ ਅਸੀਂ ਅ ਕਈ ਚੀਜ਼ਾਂ ਪਾਈਆਂ ਆਲੂ, ਪਿਆਜ, ਟਮਾਟਰ। ਤੇ ਫੇਰ ਮਿਰਚਾਂ ਵਗੈਰਾ ਬੜੇ ਅੱਛੇ ਤਰੀਕੇ ਅਸੀਂ ਤਾਂ ਹਾਂ ਰੈਤਾ ਰੈਤੇ ਦਾ ਈ ਬਣਦਾ ਸਾਰਾ
ਹਾਂਜੀ-ਹਾਂਜੀ ਮੇਰੇ ਵੀ ਬੱਚੇ ਕਦੀ ਕਿਸੇ ਟੈਮ ਨਾ ਖਾਣ ਨਾ ਤੇ ਮੈਂ ਘੀਆ ਜਿਵੇਂ ਨਈ ਖਾਂਦੇ ਬੱਚੇ ਬਿਲਕੁਲ ਵੀ ਤੇ ਮੈਂ ਘੀਏ ਏਦਾ ਤੇ ਬੱਚਿਆਂ ਨੂੰ ਸਾਂਬਰ ਸੁੰਬਰ ਬਣਾ ਕੇ ਦੀਣੀ ਆਂ ਚਾਵਲ ਨਾਲ ਚੱਲ ਬੱਚੇ ਦੀ ਥੋੜਾ ਜੇ ਘੀਆ ਵਗੈਰਾ ਅੰਦਰ ਜਾਏਗਾ ਨਾ
ਹਾਂਜੀ-ਹਾਂਜੀ ਓ ਵੀ ਠੀਕ ਇੱਕ ਗੱਲ ਹੋਰ ਦੱਸਾਂ ਨਾ ਤੁਹਾਨੂੰ ਮੈਂ ਘੀਆ ਦੀ ਜੇੜੀ ਗੱਲ ਐ ਨਾ ਘੀਆ ਇੱਕ ਐਸੀ ਸਬਜ਼ੀ ਏ ਜੀ ਜੀਦੇ ਨਾਲ ਤੁਸੀਂ ਮਤਲਬ ਬੋਤ ਅੱਛੀ-ਅੱਛੀ ਡਿਸ਼ਾ ਬਣਦੀਐ ਲੇਕਿਨ ਓਈ ਗੱਲ ਏ ਨਾ ਕਿ ਬਈ ਬੱਚੇਆਂ ਨੂੰ ਦ ਦੱਸਣਾ ਨੀ ਪੈਂਦਾ ਹੁਣ ਅਸੀਂ ਕੀ ਕਰਦੇ ਆ ਬੱਚੇਆਂ ਨੂੰ ਜੋ ਕੋਈ ਘੀਆ ਖਵਾਣਾ ਹੋਵੇ ਨਾ ਅਸੀ ਕਹਿੰਦੇ ਨੀ ਘੀਆ ਬਣਾਇਆ ਅਸੀਂ ਉਦੇ ਵਿੱਚ ਥੋੜ੍ਹਾ ਵੇਸਣ ਪਾਇਆ ਓਨੂੰ ਕੀਤਾ ਆਪਣਾ ਮੈਸ਼ ਕੀਤਾ ਓਦੇ ਪਕੌੜੇ ਬਣਾ ਕੇ ਓਦੀ ਸਬਜ਼ੀ ਬਨਾਤੀ ਓਨੇ ਕਿਆ ਕੀ ਬਣਾਇਆ ਜੀ ਘੀਆ ਨੀ ਦੱਸਣਾ ਘੀਆ ਪਾਇਆ ਓਨੂੰ ਕੈ ਵੀ ਹ ਅਸੀਂ ਉਹ ਬਣਾਏ ਨੇ ਮਤਲਬ ਜਿਹੜੇ ਅੱਜ-ਕੱਲ ਆਂਦੇ ਨਾ ਮਨਚੂਰੀਅਨ ਆ ਕੋਫਤੇ ਕੈ ਲੋਂ ਕੋਫਤੇ ਬਨਾਏ ਨੇ। ਮਨਚੂਰੀਅਨ ਬਨ ਓ ਫੇਰ ਬੱਚੇ ਕੀ ਵੇਖਦੇ ਨੇ ਦੇਖੋ ਓਨੂੰ ਤੇ ਚੇਂਜ ਕਰਨਾ ਪੈਂਦੈ ਨਾ। ਦੇਖੋ ਬੱਚੇਆਂ ਨੂੰ ਵੀ ਹੁੰਦੈ ਅਸੀ ਅ ਕੱਦੂ ਨੀ ਖਾਣਾ, ਅਸੀ ਘੀਆ ਨੀ ਖਾਣਾ ਅਸੀ ਫੇਰ ਕੀ ਕਰਦੇ ਆਂ ਕੱਦੂ, ਘੀਆ ਯਾਂ ਕੋਈ ਕ ਤੋਰੀ ਹੋਏ ਓਨੂੰ ਫੇਰ ਉਸ ਹਿਸਾਬ ਨਾਲ ਓਦਾ ਸਿਸਟਮ ਬਣਾ ਕੇ ਬੱਚੇਆਂ ਨੂੰ ਨਵੀਂ ਜਿਵੇਂ ਅੱਜ-ਕੱਲ੍ਹ ਬੱਚੇਆਂ ਨੂੰ ਹੁੰਦੈ ਵਈ ਮਨਚੂਰੀਅਨ ਖਾਣੀ, ਮਨਚੂਰੀਅਨ ਏੱਚ ਕੀ ਪਿਆ ਹੁੰਦੈ ਓ ਨੀ ਪਤਾ, ਨਾਮ ਵੇਖਣਾ ਵੀ ਬੜਾ ਵ ਧੀਆ ਨਾਮ ਐ ਤੇ ਓਸ ਸਾਬ ਨਾਲ ਮਨਚੂਰੀਅਨ ਆਕਣ ਬਣਾ ਦੇਨੇਂ ਆ ਓਨੂੰ। ਬ ਖੁਸ਼ ਹੋ ਕੇ ਖਾਂਦੇ ਨੇ ਬੱਚੇ।
ਹਾਂ, ਠੀਕ ਐ ਹੂੰ। ਵੈਸੇ, ਵੈਸੇ ਵੀਰ ਜੀ ਮਨ ਚੂਰੀਅਨ ਜੜਾ ਬਨਦੈ ਨਾ ਓਦੇ 'ਚ ਗਾਜਰਾਂ ਕਸ ਕਰਕੇ ਪਾਓ ਤੇ
ਮੈਂ ਕੈ ਰਾ ਕੋਈ ਵੀ ਸਬਜ਼ੀ ਦਾ ਬਨਾ ਲੋ। ਕੋਈ ਵੀ ਸਬਜ਼ੀ ਦਾ ਬਨਾ ਲੋ ਕੈਨ ਦਾ ਮਤਲਬ ਐ ਹਾਸ ਸਨੈਕਸ ਬਣਾ ਲੋ ਤੇ ਜੋ ਮਰਜ ਓ ਤੁਆਨੂੰ ਮਤਲਬ ਬੱਚੇਆਂ ਨੂੰ ਉਸ ਹਿਸਾਬ ਨਾਲ ਢਾਲਣਾ ਪੈ ਰਿਐ ਕੇ ਓ ਬੱਚੇ ਵੇਖ ਨੇ ਅੱਜ-ਕਲ ਅੱਜ ਹੁਣ ਜੇੜਾ ਏ ਮੋਬਾਇਲ ਆਲਾ ਜ਼ਮਾਨਾ ਐ ਨਾ ਬੱਚੇ ਵੇਖਦੇ ਨੇ ਦਿਸ਼ਾ ਓ ਐ ਤੇ ਦੱਸਦੇ ਨੇ ਵੀ ਐ ਡਿਸ਼ ਏੱਚ ਕੀ ਪਾਏਐ। ਡਿਸ਼ਾ ਦਖਾ ਦਿੰਦੇ ਨੇ ਵਧੀਆ-ਵਧੀਆ ਓ ਦਿਸ਼ਾ ਓਨਾ ਨੂੰ ਵੀ ਐ ਵਲ ਮੈਂ ਐਲੀ ਡਿਸ਼ ਖਾਣੀ ਏ ਪਾਪਾ ਮੈਂਰੇ ਕੋਲ ਨੀ ਖਾਦੇ ਜਾਣੀ ਐ। ਐ ਨੀ ਖਾਣੀ ਅਸੀ ਏਦਾ ਫਰਕ ਪੈ ਜਾਂਦਾ ਬਸ ਹੋਰ ਕੀ। ਸਭ ਤੋਂ ਵੱਡੀ ਗੱਲ ਤੇ ਐ ਵੇ। ਬਾਕੀ ਏ ਐ ਕਿ ਬੱਚੇਆਂ ਦਾ, ਬੱਚੇਆਂ ਦਾ ਜੇੜਾ ਐ ਨਾ ਸਿਸਟਮ ਹੁਣ ਮੋਬਾਇਲ ਦੇ ਸਾਬ ਨਾਲ ਚੱਲਦੈ। ਬੱਚੇ ਦੇਖਦੇ ਨੇ ਜੋ ਮੋਬਾਈਲ ਏੱਚ, ਓਈ ਮਾਂ-ਬਾਪ ਨੂੰ ਕੈਂਦੇ ਨੇ ਐ ਖਾਨੈ ਐ ਔਡਰ ਕਰ ਦੋ। ਫੇਰ ਅ ਸਾਨੂੰ ਓਦਾ ਥੋੜਾ ਜੇਆ ਦੇਖਣਾ ਪੈਂਦੈ ਓਨਹੋ ਦੇ ਅਕੋਰਡਿੰਗ ਹੀ ਕੀ ਕਰਨੈ ਤੇ ਕੀ ਨੀ ਕਰਨਾ। ਫੇਰ ਓਸ ਬਜਾਰ ਦੀਆਂ ਸਬਜੀਆਂ ਵੇਖੋ ਜੈਹੋ ਜੀ ਸਬਜ਼ੀ ਹੋਏਗੀ ਓਹੋ ਜੀ ਓਨੂੰ ਡਿਸ਼ ਦਾ ਸਾਬ ਤੇਆਰ ਕਰ ਲਿਆ। ਜੇ ਓ ਵੇਖਦੇ ਨੇ ਅਸੀ ਵੇਖਦੇ ਆਂ ਵੀ ਐ ਕਿਦੇ ਨਾਲ ਬਨਦੀ ਐ ਫੇਰ ਅਸੀ ਉਸ ਸਾਬ ਨਾਲ ਕਰ ਦੇਨੇ ਆ ਨਈ ਤੇ ਬਜਾਰੋਂ ਔਡਰ ਕਰਨਾ ਹੁੰਦੈ ਕਈ ਵਾਰੀ। ਕੋਈ ਚੀਜ ਅੱਛੀ ਹੋਏ ਤੇ ਬਜਾਰੋਂ ਵੀ ਔਡਰ ਕਰਕੇ ਖਵਾ ਦਈ ਦੇ ਨੇ।
ਹਾਂ ਫੇਰ ਹਾਂ ਕੋਈ ਹਫ਼ਤੇ 'ਚ ਈ ਬੀਜ਼ੀ ਇੱਕ ਵਾਰੀ ਤੇ 'ਚ ਅਗਰ ਬੱਚੇਆਂ ਨੂੰ ਖੁਵਾ ਵੀ ਦੇਨਾ ਨਾ ਓਨਾਂ ਦਾ ਮਨ ਵੀ ਖੁਸ਼ ਰੈਂਦੈ। ਬੱਚੇ ਬਾਕੀ ਚੀਜਾਂ ਵੀ ਖਾਂਦੇ ਰੈਂਦੇ ਨੇ। ਤੇ ਮਨ ਵੀ ਪਰਛਾਨ ਰੈਂਦਾ ਓਨਾਂ ਦਾ ਵੀ। ਬੱਚੇਆਂ ਨਾ ਹਿਸਾਬ ਨਾਲ ਥੋੜਾ ਜਿਆ ਹਫ਼ਤੇ 'ਚ ਇੱਕ ਵਾਰੀ ਅਗਰ ਓਨਾਂ ਦੀ ਗੱਲ ਮੰਨੀ ਜਾਏ ਨਾ ਤੇ ਓ ਬੱਚੇ ਵੀ ਠੀਕ ਰੈਂਦੇ ਨੇ।
ਨਈ-ਨਈ ਹਰ ਚੀਜ਼ ਖਾਣੀ ਪੀਣੀ ਚਾਈਦੀ ਐ। ਬਈ ਐ ਰੋਜ-ਰੋਜ ਵੀ ਨੀ ਸਈ ਲੱਗਦੀ। ਔਰ ਬਈ ਐ ਏ ਕਿ ਚਲੋ ਹਫ਼ਤੇ 'ਚ ਇੱਕ ਅੱਧੀ ਵਾਰੀ ਖਾ ਲਈ
ਹਾਂ ਠੀਕ ਏ।
ਪੈਲੇ ਬੱਚੇ ਬੱਚੇ ਹੁਣ ਅੱਜ ਕਾੱਲ ਓ ਨਵੀਂ-ਨਵੀਂ ਓ ਡਰਿੰਕਾਂ ਏੱਚ ਵੀ ਨ ਲੋਕੀ ਬੱਚੇ ਬੀ ਓ ਕੈਂਦੇ ਨੇ ਅੱਜ ਕਾੱਲ ਨਵੇਂ ਨਾਮ ਆ ਗਏ ਨੇ ਮੋਜੀਟੋ ਤੇ ਓ ਹੁਣ ਮੰਜੀਟੋ ਕਿਦੇ ਨਾਲ ਬਣਦੈ ਜੀ ਅਸੀ ਕਵਾਂਗੇ ਨਿੰਬੂ ਪਾਣੀ ਪਿਆਣਾ ਹੈਗੈ ਨਿੰਬੂ ਪਾਣੀ ਨੀ ਵੇ ਖਣਗੇ ਹੁਣ। ਓਨਾਂ ਨੂੰ ਲੈਮ ਲੈਮਨ ਸਾਲਟ ਦਾ ਕੋਈ ਓ ਚਾਈਦੈ ਨਾਮ ਡਿਫਰੈਂਟ ਹੋਏ। ਨ ਅ ਅਸੀ ਅਸੀ ਤੇ ਆਪਣੀ ਲੈਂਗੁਏਜ ਬੋਲ ਦਾਂਗੇ ਵੀ ਐਸ ਤਰ੍ਹਾਂ ਕਰਦੇ ਪਏ ਆਂ। ਓਨਾਂ ਨੇ ਓਨੂੰ ਐ ਨਵੇਂ ਤਰੀਕੇ ਨਾਲ ਓ ਕਰਨੈ। ਓਨਾਂ ਨੇ ਕੈਨੈ ਵੀ ਅਸੀ ਤੇ ਫਲਾਨੀ ਚੀਜ ਖਾਨੀ ਏ, ਓ ਫਲਾਨਾ ਮੈਂ ਓਦੇ ਉੱਤੇ ਓ ਨਿੰਬੂ ਲਗਾ ਕੇ ਤੇ ਓ ਅੱਜ ਫਲੇਵਰ ਆਂਦੇ ਨੇ ਔਰ ਓ ਫਲੇਵਰ ਦੇ ਅਕੋਰਡਿੰਗ ਓਦੇ ਵਿੱਚ ਪਾਂਦੇ ਨੇ ਸਮਾਨ ਦੋ-ਤਿੰਨ ਓ ਬਨਾ ਦਿੰਦੇ ਨੇ ਲੋ ਪਾਈਪ ਲਾ ਕੇ ਐ ਲੋ ਜੀ ਐ ਮੰਜੀਟੋ। ਅਸੀਂ ਪਿੱਛੇ ਗਏ ਦੇ ਸੀ ਨਾ, ਉੱਥੇ ਕੀ ਕਹਿੰਦੇ ਨੇ ਇਹਨੂੰ। ਬਾਹਰੀ ਹੀ ਖਾਣ ਪੀਣ ਵਾਸਤੇ, ਬੱਚੇ ਨੇ ਔਡਰ ਕੀਤਾ। ਕੀਤਾ ਕਹਿੰਦੇ ਪਾਪਾ ਇਹ ਖਾਣਾ ਮੈਂ ਕਿਹਾ ਕੀ ਚੀਜ਼ ਹੈਗੀ ਐ ਹੁਣ ਅਸੀਂ ਤਾਂ ਪਤਾ ਨੀ ਸੀ। ਲੇਕਿਨ ਐ ਸੀ ਇਹਦੇ 'ਚ ਹੋਏਗਾ ਤੇ ਉਹੀ ਹੋ ਨਹੀਂ ਸੀ ਕਈ ਵਾਰੀ ਨਾਮ ਬਦਲਤੇ ਹੋਣੇ ਨੇ ਹੋਰ ਕੀ ਐ। ਔਡਰ ਕੀਤਾ ਤੇ ਜਦੋਂ ਪੀਤਾ ਮੈਂ ਕਿਹਾ ਮੈਂ ਸੋਚਿਆ ਮੈਂ ਕਿਹਾ ਇਹ ਤੇ ਸਾਡੇ ਜਿਵੇਂ ਨਿੰਬੂ ਪਾਣੀ ਬਣਾਦੇ ਆਂ।
ਉਵੇਂ ਮਤਲਬ ਇਹਦੇ ਵਿੱਚ ਦੋ ਤਿੰਨ ਐਕਸਟਰਾ ਜਿਵੇਂ ਫਲੇਵਰ। ਵਗੈਰਾ ਮਿਲਾਏ ਦੇ ਨੇ ਨਾਲ, ਔਰ ਚੇਂਜ ਥੋੜਾ ਤਿੱਖਾ ਕੀ ਕੀਤਾ ਹੋਇਆ, ਮਸਾਲੇ ਵਗੈਰਾ ਪਾ ਕੇ ਬਈ ਇਹ ਨਾਮ ਅਸੀ ਲਿਆਏ ਘਰ ਅਸੀ ਫਿਰ ਬਣਾਇਆ ਫਿਰ।
ਹੂੰ-ਹੂੰ ਠੀਕ ਐ, ਆ ਬਸ। ਸਭ ਵਧੀਆ ਘਰ ਵਧੀਆ ਸਭ।
ਹੱਥ ਦੀਆਂ ਨਾੜਾਂ 'ਚ।
ਕੀ ਕਰ ਰਹੇ ਨੇ ਬੱਚੇ, ਇਸ ਟਾਈਮ ਰੈਸਟ ਕਰ ਰਹੇ ਹੋਣਗੇ।
ਹਾਂ ਬਸ ਰੈਸਟ ਹਾਂ ਟਾਈਮਿੰਗ ਐ ਇਸ ਤਰ੍ਹਾਂ ਦੀ ਰੈਸਟ ਕਰ ਰਹੇ ਹਾਂ ਬਸ।
ਹਾਂਜੀ-ਹਾਂਜੀ।
ਠੀਕ ਐ ਫੇਰ।
ਚਲੋ ਵੀਰ ਜੀ ਠੀਕ ਐ ਫੇਰ ਤੁਹਾਡੇ ਨਾਲ ਗੱਲ ਕਰਦੇ ਆ ਠੀਕ ਐ ਵੀਰ ਜੀ। ਸਤਿ ਸ੍ਰੀ ਅਕਾਲ ਜੀ।